ਹੈਲੋ
ਸਸ਼੍ਰੀ ਅਕਾਲ ਜੀ
ਹਾਂਜੀ ਸਸ੍ਰੀ ਅਕਾਲ ਜੀ ਕੀ ਹਾਲ ਨੇ?
ਵਧੀਆ-ਵਧੀਆ ਤੁਸੀਂ ਸੁਣਾਓ।
ਬਸ ਵਧੀਆ ਬੈਠੇ ਰ ਸੀ। ਦੇਖਦੇ ਵੈਸੇ ਹੁਣ ਕੀ ਬਣਾਣਾ ਏ ਕੀ ਖਾਣਾ ਐ ਹਾਂਜੀ।
ਹੋਰ
ਬਸ ਬੱਚੇ ਗਏ ਵੇ ਆ ਘੁੰਮਣ ਖੇਲਣ ਖੁਲਣ ਬਾਰ ਗਏ ਵੇ ਆ ਹਾਂਜੀ।
ਮੈਂ ਤੇ ਓਨੇ ਫਰੀ ਹੋਈ ਖਾਣਾ ਵਗੈਰਾ ਬਣਾ ਕੇ ਹਾਂਜੀ ਹਾਂਜੀ।
ਅੱਛਾ-ਅੱਛਾ ਮ ਅੱਛਾ, ਮੈਂ ਹਜੇ ਬਨਾਨਾ ਹੈ। ਹਾਂ। ਹੋਰ ਕੀ ਬਣਾਇਆ ਤੁਸੀਂ? ਅੱਛਾ-ਅੱਛਾ, ਅੱਛਾ-ਅੱਛਾ। ਰਾਤੀ ਦਾਲ ਈ ਕੰਮ ਕਰਦੀ ਏ ਦਾਲ ਈ ਬਾਰਾ ਖਾਂਦੀ ਰਾਤੀ ਫੈਮਿਲੀ ਵਿੱਚ।
ਮਨ ਕਰਦਾ ਦਾਲ ਚਾਵਲ ਹੀ ਖਾ
ਹਾਂਜੀ ਨਾਲੇ ਗਰਮੀ ਐ ਨਾ ਗਰਮੀ ਵਿੱਚ ਚੌਲ ਖਾਣ ਦਾ ਮਨ ਕਰਦਾ। ਫੁਲਕਾ ਖਾਨ ਦਾ ਮਨ ਈ ਨੀ ਕਰਦਾ।
ਹਾਂਜੀ ਓ ਇਹਨੂੰ ਕੁਛ ਗਰਮੀ ਚ ਖਾਣ ਦਾ ਮਨ ਵੀ ਨੀ ਕਰਦਾ ਪਲ ਦੇਖ
ਹਾਂ ਗਰਮੀ ਚ ਬਸ ਚਾਵਲ ਦੇ ਦੋ ਵੈਸੇ ਤਾਂ ਉਹ ਵੀ ਖਾਣ ਦਾ ਮਨ ਨਹੀਂ ਕਰਦਾ ਗਰਮੀ ਚ
ਹਾਂਜੀ। ਹੋਰ
ਹੋਰ, ਸਭ ਠੀਕ ਠਾਕ ਐ ਮੌਸਮ ਕਿਵੇਂ ਦਾ ਉਥੇ
ਮੌਸਮ ਹੋਰ ਗਰਮੀ
ਹੈਲੋ।
ਹੈਲੋ ਹਾਂਜੀ ਮੈਂ ਬਹੁਤ ਜ਼ਿਆਦਾ ਗਰਮੀ ਮੈਂ ਚਾਹੁੰਦੀ ਹਾਂ ਮੇਰਾ ਤੇ ਸਵੇਰ ਦਾ ਸਿਰ ਦਰਦ ਹੋ ਜਾਂਦਾ ਪਿਆ ਤੇ ਗਰਮੀ ਨਾਲ
ਅੱਜ ਇੱਥੇ ਵੀ ਬੜੀ ਗਰਮੀ ਮੇ ਗਰਮੀ ਨਾਲ ਨਾਲ ਫਿਰ ਦਰਦ ਹੁੰਦੇ।
ਹਾਂ, ਮੇਰਾ ਆਪ ਉਸ ਵੇਲੇ ਤੋਂ ਸਿਰ ਦਰਦ ਹੁੰਦਾ ਪਿਆ ਮੇਰਾ ਮੈਂ ਗੋਲੀ ਵੀ ਖਾ ਲਈਏ ਤਾਂ ਵੀ ਕੋਈ ਆਰਾਮ ਨੀ ਐ, ਨਾਲੇ ਬੀ ਪੀ ਲੋ ਹੋਇਆ ਤਾਂ ਸੀ ਥੋੜਾ ਮੇਰਾ।
ਗਰਮੀ ਕਰਕੇ ਨਾ ਗ
ਹਾਂਜੀ ਹੁਣ ਨਾ ਛੋਟੂ ਬੋਤ ਤੰਗ ਕਰਦਾ।
ਅੱਛਾ-ਅੱਛਾ ਬੱਚਿਆਂ ਦਾ ਕੰਮ ਹੀ ਹੇ ਤੰਗ ਕਰਨਾ ਉਹ ਨੀ ਕਰਨਗੇ ਤੇ ਅਸੀਂ ਕਰਨਾ ਕੰਮ
ਬਜ਼ਾਰ ਕੁਛ ਕੰਮ ਸੀ ਫੇਰ ਬਾਜ਼ਾਰ ਗਏ ਆ ਤੇ ਥੋੜਾ ਉਹ ਵੀ ਧੁੱਪ ਪਈ ਇਕਰਮ ਤੇ ਉਹਦੇ ਨਾਲ ਵੀ ਹੋ ਗਿਆ ਥੋੜਾ।
ਹਾਂ ਉਹ ਸਗੋਂ ਬਾਜ਼ਾਰ ਆਣ ਜਾਣ ਦੀ ਧੁੱਪ ਜ਼ਿਆਦਾ ਖ਼ਤਰਨਾਕ ਜ਼ਿਆਦਾ ਉਹ ਏ
ਹਾਂਜੀ ਬਹੁਤ ਆ, ਸਾਰਾ ਹੈ ਕੁਛ ਗੁਲੂ ਕੋਨ ਪੀ ਪੀਓ ਨਿੰਬੂ ਪਾਣੀ ਪੀਓ, ਤਾਂ ਵੀ ਕੋਈ ਅਸਰ ਏ
ਬਸ ਇਹੀ ਇਹੀ ਪੀਓ ਹਾਂ ਇਹੀ ਪੀਓ ਤੇ ਗੱਡੀ ਚੱਲ ਦੀ ਏ, ਵੈਸੇ ਤੇ ਗਰਮੀ ਕਰਕੇ ਤੇ ਕੁਛ ਕ ਮਨ ਵੀ ਨੀ ਕਰਦਾ ਕੁਛ ਕਰਨ ਤੇ
ਹਾਂਜੀ-ਹਾਂਜੀ
ਹੋਰ
ਹੂੰ ਔਰ
ਹਾਂਜੀ।
ਹਾਂਜੀ-ਹਾਂਜੀ।
ਹੋਰ ਸੁਣਾਓ ਵੀ ਤਾਂ, ਤੁਸੀਂ ਰਾਜ਼ੀ ਖੁਸ਼ੀ ਹੈਲੋ। ਹਾਂਜੀ ਹੋਰ।
ਹੋਰ ਸੁਣਾਓ, ਦੇ ਦੋ ਇੱਕ। ਹਾਂਜੀ-ਹਾਂਜੀ।
ਬੱਚਾ ਪੰਕਜ ਦਾ ਏ?
ਹਾਂਜੀ-ਹਾਂਜੀ ਹੋਰ। ਇੱਕ ਮਿੰਟ, ਹਾਂਜੀ ਇੱਕ ਮਿੰਟ ਹੋਰ ਚੱਲ ਠੀਕ ਹੈ ਮੈਂ ਨਾ ਬਾਅਦ ਚ ਗੱਲ ਕਰਦੀ ਆ ਤੁਹਾਨੂੰ।
ਹਾਂ ਚਲੋ ਠੀਕ ਹੈ।
ਹਾਂਜੀ
ਓਕੇ ਬਾਏ ਸਤਿ ਸ਼੍ਰੀ ਅਕਾਲ।